ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂ, ਵਧੀਆ ਤੁਸੀਂ ਦੱਸੋ ਠੀਕ ਹੋ
ਹਾਂਜੀ-ਹਾਂਜੀ, ਬਿਲਕੁਲ ਜੀ ਰੱਬ ਦੀ ਕਿਰਪਾ ਏ ਜੀ
ਕੀ ਕਰਦੇ ਸੀ
ਬਸ ਜੀ ਹੁਣੇ ਰੋਟੀ ਖਾਧੀ ਐ ਰੋਟੀ ਖਾ ਕੇ ਆਪਣੇ ਬੱਚਿਆਂ ਵਾਸਤੇ ਠੰਢਾ ਦੁੱਧ ਬਣਾਇਆ ਉਹ ਕਹਿੰਦੇ ਠੰਡਾ ਦੁੱਧ ਪੀਣਾ ਫੇਰ ਉਹ ਬਣਾ ਕੇ ਉਹਨਾਂ ਨੂੰ ਦਿੱਤਾ ਤੇ ਖੁੱਦ ਵੀ ਪੀਤਾ
ਹੋਰ ਘਰ ਸਭ ਠੀਕ ਠਾਕ ਨੇ ਤੁਹਾਡੇ
ਹਾਂਜੀ-ਹਾਂਜੀ, ਸਭ ਠੀਕ ਨੇ ਜੀ
ਅੱ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ
ਹਾਂਜੀ-ਹਾਂਜੀ, ਕਰੋ ਜੀ ਜ਼ਰੂਰ ਕਰੋ
ਜੀ
ਕੀ ਕਹਿ ਰਹੇ ਹੋ
ਮੈਂ ਇੱਕ ਕੰਮ ਸ਼ੁਰੂ ਕੀਤਾ
ਤਾ ਜੀ।
ਮੈਂ ਨਾ ਆਪਣੀ ਇੱਕ ਦੁਕਾਨ ਖੋਲੀ ਕੱਪੜਿਆਂ ਦੀ ਕਾਰੋਬਾਰ। ਸ਼ੁਰੂ ਕੀਤਾ ਨਵੀਂ ਦੁਕਾਨ ਖੋਲੀ ਹੈ। ਹਾਂਜੀ ਤਾਂ ਤੁਸੀਂ ਨਾ ਮੇਰੇ ਥੋੜੇ ਜਿਹੇ। ਹਾਂਜੀ ਤੁਸੀਂ ਥੋੜੇ ਮੇਰੇ ਗਾਹਕ ਬਣਾ।
ਸਾਡੀ ਨਾ ਆਵਾਜ਼ ਨਹੀਂ ਆ ਰਹੀ ਸਹੀ ਥੋੜ੍ਹਾ ਨਾ।
ਹੈਲੋ। ਨੀ ਆਰੀ।
ਹੈਲੋ ਤੁਹਾਡੀ ਆਵਾਜ਼ ਨਾ ਅਟਕ--ਅਟਕ ਕੇ ਆਉਂਦੀ ਪਈ ਹੈ।
ਅੱਛਾ ਜੀ। ਹਾਂਜੀ ਹੁਣ ਆ ਰਹੀ ਆਵਾਜ਼ ਤੁਹਾਨੂੰ। ਹੈ। ਮੈਂ-ਮੈਂ ਕਹਿ ਰਹੀ ਸੀ ਮੈਂ ਨਾ ਆਪਣਾ ਕੰਮ। ਕੀਤਾ ਕਦ ਕ ਕਪੜਿਆਂ ਦਾ। ਹੈਲੋ।
ਹੈਲੋ।
ਹਾਂਜੀ।
ਭੈਣਜੀ ਤੁਹਾਡੇ ਨਾਲ। ਨੈਟਵਰਕ ਨੀ ਆਉਣਦੇ ਤੇ ਮੇਰੇ ਕੋਲ ਆਵਾਜ਼ ਨੀ ਆਉਂਦੀ ਪਈ ਤੁਹਾਡੀ।
ਤੇ ਥੋੜੇ ਜਿਹੇ ਖੁੱਲ੍ਹੇ ਜਿਹੇ ਪਾਸੇ ਜਾਓ ਨਾ ਜਿੱਥੇ ਨੈਟਵਰਕ ਆਣ।
ਹਾਂਜੀ, ਖੁੱਲੇ ਪਾਸ ਆਈ ਹੁਣ ਹੁਣ ਆ ਰਹੀ ਤੁਹਾਨੂੰ ਆਵਾਜ਼।
ਹਾਂਜੀ ਹਾਂਜੀ ਆ ਰਹੀ ਹੈ।
ਅੱਛਾ ਜੀ ਮੈਂ ਕਿਹਾ ਸੀ ਮੈਂ ਆਪਣਾ ਇੱਕ ਨਵਾਂ ਕੰਮ। ਕੱਪੜਿਆਂ ਦਾ।
ਅੱਛਾ ਅੱਛਾ।
ਹਾਂਜੀ ਤੇ ਮੈਂ ਤੁਹਾਨੂੰ ਕਹਿ ਰਹੀ ਸੀ ਕੋਈ।
ਅੱਛਾ ਅੱਛਾ। ਕਿ ਮਤਲਬ ਕਿਵੇਂਦੇ ਕੱਪੜੇ ਰੇਡੀਮੇਡ ਜਾਂ ਫਿਰ ਅ ਜਿਹੜੇ ਸਿੱਤੇ ਸਵਾਏ ਨੀ ਹੁੰ। ਹੁੰਦੇ ਹੈਗੇ ਕੱਪੜਾ ਹੈ ਕੀ ਮਤਲਬ ਕਿਵੇਂ।
ਸ ਸਾਰੇ ਹੈਗੇ ਨੇ ਬਨੇ ਬ ਬਨੇ ਬਣਾਏ ਵੀ ਹੈਗੇ ਨੇ।
ਅੱਛਾ ਤੇ ਨਾ ਥੋੜਾ ਘੁੰਮ ਕੇ ਜਾਵਾਂਗੇ ਤੇ ਫੇਰ ਕੱਪੜਾ ਕੁਪੜਾ ਵੇਖ ਕੇ। ਜਾਵਾਂਗੇ।
ਹਾਂ ਅੱਛਾ ਜੀ। ਨਾਲ ਦੀ ਦੁਕਾਨ ਤੇ ਹੋਰ ਮੈਂ ਇੱਕ ਗੱਲ ਹੋਰ ਕਰਨੀ ਸੀ।
ਹਾਂਜੀ ਹਾਂਜੀ ਕਰੋ।
ਹੁੰਦਾ ਹੈਗਾ ਜਿਨ੍ਹਾਂ ਨੂੰ ਕੰਮ ਦੀ ਜ਼ਰੂਰਤ ਹੋ ਗਈ। ਹਾਂਜੀ ਤੇ ਦੱਸ ਦਿ ਨਾ ਮੈਨੂੰ ਇੱਕ ਹਾਂਜੀ ਤੇ ਮਤਲਬ ਕਿ ਇੱਕ ਦੁਆਲੇ ਤਿੰਨ ਚਾਰ ਜਾਣੇ ਹੋ ਜਾਣੇ ਦੋ। ਮੁੰਡੇ ਹੋ ਜਾਣ ਦੋ ਕੁੜੀਆਂ ਹੋ ਜਾਣ।
ਹਾਂਜੀ, ਤੇ ਮਤਲਬ ਕੀ ਤਨਖਾਹ ਤਨਖੂ ਕੀ ਦਵੋਗੇ ਟਾਈਮ-
ਦੇਖੋ, ਮੈਂ ਨਾ ਮੁੰਡਿਆਂ ਦਾ ਟਾਈਮ ਤੇ ਥੋੜਾ ਲੰਬਾ ਰੱਖਾਂਗੀ, ਕੁੜੀਆਂ ਦਾ ਥੋੜ੍ਹਾ ਟਾਈਮ ਘੱਟ ਰੱਖਾਂਗੀ, ਕਿਉਂਕਿ ਅੱਜ-ਕੱਲ੍ਹ ਦਾ ਮੋਲ ਖਰਾਬ ਹੈਗਾ।
ਹਾਂਜੀ-ਹਾਂਜੀ, ਹਾਂ ਮੈਂ ਨਾ ਵੀ ਤੁਹਾਨੂੰ ਇਹ ਗੱਲ ਦੱਸਣੀ ਸੀ। ਸੀ ਕਿ ਥੋੜਾ ਕੁੜੀਆਂ ਦਾ ਟੈਮ ਨਾ ਥੋੜਾ ਘੱਟ ਰੱਖਣਾ, ਕਿਉਂਕਿ ਕਿ ਪਹਿਲੇ ਵੀ ਸਾਡੇ ਇੱਧਰ ਕੋਈ ਗੱਲਬਾਤ ਹੋ ਗਈ ਸੀ। ਤੇ ਉਹ ਵੀ ਕੁੜੀ ਦੁਕਾਨ ਲੱਗੀ ਦੀ ਸੀ, ਤੇ ਥੋੜਾ ਲੇਟ ਆਦੀ ਹੁੰਦੀ ਸੀ, ਨਾ ਫੇਰ
ਟਾਈਮ ਹੈ, ਕੁੜੀਆਂ ਦਾ ਤਾਂ ਨਾ ਥੋੜਾ ਲੇਟ ਰੱਖਾਂਗੀ, ਮੁੰਡਿਆਂ ਜਲਦੀ ਲਾ ਕੇ
ਹਾਂ ਹਾਂਜੀ,
ਤੇ ਕੰਮ ਹੁਣ ਨਹੀਂ ਕਰ ਦੇਗੇ।
ਤੇ ਦੁਪਹਿਰ ਦਾ ਜਿਵੇਂ, ਰੋਟੀ-ਰੋਟੀ ਖਾਣੀ ਹੋਏ ਤੇ ਫੇਰ ਉਹ ਕਿਵੇਂ।
ਹਾਂ, ਮੈਂ ਨਾ ਜਿੱਦ ਜਿੰਦਾ ਦਸ ਵਜੇ ਨੌ ਵਜੇ ਦੁਕਾਨ ਖੋਲਾ ਕਰਾਂਗੀ। ਤੇ ਨੌ ਵਜੇ ਮੁੰਡੇ ਆਇਆ ਕਰਨਗੇ, ਦਸ ਵਜੇ ਜਾਣਗੀਆਂ ਦੋ ਵਜੇ। ਦੁਪਹਿਰ ਰੋਟੀ ਖਾ ਲੈਣਗੇ, ਇੱਕ ਮ ਆਉਂਦਾ। ਹਾਂ, ਮੁੰਡੇ ਦੀ ਪਤਾ ਹੀ ਹੈ, ਬਾ ਅੰਡੇ ਥੋੜਾ ਜ਼ਿਆਦਾ।
ਹਾਂਜੀ, ਉਹ ਤੇ ਹੈ ਹੀ ਫੇਰ ਤੁਸੀਂ ਕਦੋਂ ਲਾ ਲੱਗੇ ਹੋ ਦੁਕਾਨ।
ਮੈਂ ਨਾ, ਅਗਲੇ ਮਹੀਨੇ ਤੋਂ ਸ਼ੁਰੂ ਕਰਾਂਗੀ ਜੀ।
ਅੱਛਾ-ਅੱਛਾ ਠੀਕ ਹੈ, ਜੀ ਠੀਕ ਹੈ।
ਮੁੰਡਿਆਂ ਦੀ ਸੈਲਰੀ ਹੋਏਗੀ, ਦਸ ਹਜ਼ਾਰ ਰੁਪਇਆ ਔਰ।
ਅੱਛਾ।
ਅੱਠ ਨੂੰ ਹੋਏਗੀ, ਟਾਈਮ ਵੀ ਤੇ ਕੱਟ ਲੈਣਾ।
ਅੱਛਾ-ਅੱਛਾ, ਨਹੀਂ ਜੀ ਅੱਠ ਨੌ ਥੋੜਾ ਜਿਆਦਾ ਘੱਟ ਨੀ ਹੋ ਜਾੇਗੀ। ਦਸਤ ਕੁਤ ਘਰ ਦੋ।
ਚਲੋ ਤੇ ਤੁਹਾਡੇ ਕਹਿਣ ਤੇ ਫਿਰ ਦੱਸ ਕਰਦਾਂ ਗੀ ਮੈਂ,
ਆਹ ਹਾਂ ਮੈਂ ਕੋਈ ਹਾਂ, ਫਿਰ ਨਾ ਆ ਸੀ ਇੱਕ ਦ ਤੋਂ ਫ਼ੇਰ ਉਹਨੂੰ ਇੱਥੋਂ ਵੀ ਅੱਠ ਨੌ ਹਜ਼ਾਰ ਮਿਲੇਗਾ, ਤੇ ਫੇਰ? ਕਹਿਣਾ ਹੈ, ਬਈ ਵੰਡੇ ਇੱਕੋ ਜਿਹਾ ਮਿਲਦਾ ਪਿਆ ਸਾਰੀ ਜਗ੍ਹਾ ਤੇ ਹਨਾ। ਥੋੜਾ ਵਧਾ ਕੇ ਦੱਸਾਂਗੇ, ਤੇ ਫੇਰ ਉਹ ਆਪਣੇ ਆਪ ਹੀ ਬੋਲੇਗੀ ਹਾਂ। ਚਲੋ ਮੈਂ ਲੱਗ ਜਾਂਦੀ ਹਾਂ।
ਅੱਛਾ ਜੀ, ਚਲੋ ਮੈਂ ਠੀਕ ਮੈਂ, ਉਹਨੂੰ ਸੈਲਰੀ ਦੀ ਵਦਾ ਦਾਂਗੀ ਉਹ ਦੀ । ਤੇ, ਅੱਜ, ਕਮ ਕੁੜੀਆਂ ਕੰਮ ਵਧੀਆ ਕਰੇ ਗੀ। ਜੇ ਮੈਂ ਸੈਲਰੀ ਵਦ ਦੇ ਸਕਦੀ ਹਾਂ, ਅਗਰ ਕੁੜੀਆਂ ਕੰਮ ਘੱਟ ਕਰਨਗੀਆਂ। ਹੁਣ ਉਹਨਾਂ ਨੂੰ ਦੇਖਾਂਗੇ। ਕਿਵੇਂ ਕੰਮ ਕਰਦੀਆਂ ਨੇ ਕਿਵੇਂ ਨਹੀਂ ਕਰਦੀਆਂ।
ਤੇ ਮੈਂ ਇੱਕ ਹੋਰ ਗੱਲ ਪੁੱਛੀ ਤੁਸੀਂ? ਕਹਿੰਦੇ ਪਿਓ ਕੀ ਸੈਲਰੀ ਤਨਖਾਹ ਤਨਖੂਹ ਬਾਰੇ ਤੇ ਜਿਵੇਂ ਵੀ।
ਵਿੱਚ ਛੁੱਟੀ -ਛਾਟੀ ਵੱਜ। ਕਦੀ ਹੈ ਕੋਈ ਘਰ ਮਜਬੂਰੀ ਪੈ। ਜਾਂਦੀ ਹੈ ਛੁੱਟੀ ਛੁੱਟੀ ਲੱਗ ਜਾਂਦੀ। ਤੇ ਫਿਰ ਤੁਸੀਂ ਉਹਦੇ ਪੈਹੈ ਕੱਟਿਆ ਕਰੋਗੇ ਤੇ। ਤੂੰ ਕੋਲ ਆ ਕੇ ਚਲੋ ਅਹ ਮਤਲਬ ਘਰ ਵੀ ਲੈਂਦੇ ਆ ਜ ਤੁਸੀਂ ਉਹਦੇ। ਤਨਖਾਹ ਚੋ ਨਾ ਕੱਢੋ ਜੇ ਜਿਆਦਾ ਕਰਨ ਤੇ ਦੋ ਤੋਂ ਜਿਆਦਾ ਹੋ ਜਾਣ ਤੇ ਤੁਸੀਂ ਫੇਰ। ਤਨਖਾਹ ਚੋਂ ਕੱਟ ਲੋੋ।
ੋ ਕੁਝ ਮੇ ਮ ਛੁੱਟੀ ਮੈਂ ਦੇ ਸਕਦੀ ਹ ਜਿਹੀ ਮਜਬੂਰੀ ਹੈ ਅਗਰ ਬੰਦਾ ਤੁਸੀ ਫਾਲਤੂ ਛੁੱਟੀ ਲਾਉਣਗੇ ਬਹਾਨੇ ਲਾਉਣਗੇ। ਕਿ ਮੈਂਨੂੰ ਇੱਥੇ ਜਾਣਾ ਮੈਂ ਉੱਥੇ ਜਾਣਾ ਇਥ ਸਿਸਟਮ ਮਤਲਬ ਕਿ ਖਰਾਬ ਹੁੰਦਾ ਨਾ। ਦੇਣੀ ਆ ਹੰ ਤੇ ਸਾਰਾ ਕੰਮ ਚਾਹੀਦਾ ਹੈ ਜੀ।
ਸਾਡੇ ਨਾਲ ਇਹੀ ਕਹਿੰਦੀ ਪਈ ਆਂ ਕਿ ਜਿਵੇਂ ਮਜਬੂਰੀ ਵਗੈਰਾ ਹੋਈ ਨਾ ਜਿਵੇਂ ਕਿਸੇ। ਦੀ ਤੇ ਉਦੋ ਤੋਂ ਤੁਸੀਂ, ਮਤਲਬ ਦੋ ਤੋਂ ਉਥੇ ਜਿਆਦਾ ਕਰਨ । ਓਏ ਤੁਸੀਂ ਤਨਖਾਹ ਚੁੱਕੇ।
ਹਾਂਜੀ। ਕਰਾ ਦੀ । ਅ ।
ਹਾਂਾਂਜੀ ਹੋਰ ਜੇਠੀ-ਦਰਾਣੀ ਨੂੰ ਵੀ ਦੱਸਦਾਗੀ ਕੀ ਏਦਾਂ-ਏਦਾਂ। ਮੇਰੀ ਇੱਕ ਭੈਣ ਜੀ ਹੈਗੀ ਉਹਨਾਂ ਦੀ ਦੁਕਾਨ ਹੈਗੀ, ਦੁਕਾਨ ਖੋਲੀ ਉਹਨਾਂ ਨੇ ਤੇ ਕੱਪੜਾ-ਕੁਪ। ੜਾ ਵੇਖ ਆਵਾਂਗੇ ਅਗਰ ਸਾਨੂੰ ਸਹੀ ਲੱਗਿਆ, ਫੇਰ ਤੁਹਾਡੀ ਦੁਕਾਨ ਤੋਂ ਹੀ ਲੈਲਾਂ ਕਰਾਂਗੇ।
ਬੁਲਾਵਾਂਗੀ ਤੇ ਤੁਸੀਂ ਆਪਣੀ ਜਠਾਣੀ ਨੂੰ, ਦਰਾਣੀ ਜੋ ਲੈ ਆਣਾ। ਅੱਛਾ।
ਹਾਂਜੀ-ਹਾਂਜੀ ਮੈਂ ਜ਼ਰੂਰ ਲੈ ਕੇ ਆਵਾਂਗੀ, ਬਸ ਥੋੜਾ ਸਾਨੂੰ ਰੇਟ ਨਾ। ਘੱਟ ਲਾਣਾ।
ਆਪਣੇ ਹਿਸਾਬ ਨਾਲ ਲਾਵਾਂਗੀ, ਤਾਨੂੰ ਜਾਦਾ।
ਫਿਰ ਐਵੇਂ ਮੈਂ ਉਹਨਾਂ ਨੂੰ ਕੋਈ। ਤੁਹਾਡੀ ਦੁਕਾਨ ਤੇ ਲੈ ਆਵਾ ਤੇ ਫਿਰ ਥੋੜਾ ਤੇ ਫਾਇਦਾ ਹੋਣਾ। ਚਾਹੀਦਾ ਨਾ।
ਹਾਂਜੀ-ਹਾਂਜੀ, ਤੁਹਾਡੇ। ਘਰ ਦੇ ਲਈ ਤਾਂ ਕੋਈ ਰੇਟ ਠੀਕ ਹੈ ਜੀ। ਸਾਨੂੰ ਤੁਸੀਂ ਟੈਸ਼ਨ ਨਾ ਲਓ ਜੀ ਬਿਲਕੁਲ ਵੀ, ਤੁਹਾਡੇ ਲਈੇ ਤੇ ਰੇਟ ਠੀਕ।
ਹਾਂ ਕੋਈ ਨੀ ਬਸ ਕੱਪੜਾ ਵੀ ਵਧੀਆ ਹੋਣਾ ਚਾਹੀਦਾ ਵਿਆਹ-ਸ਼ਾਦੀ ਵਾਸਤੇ।
ਹਾਂਜੀ, ਕੱਪੜਾ ਤਾਂ ਬਹੁਤ ਵਧੀਆ ਹੈ ਤੁਸੀਂ ਵੇਖੋ। ਹਾਂਜੀ-ਹਾਂਜੀ, ਤੁਸੀਂ ਇੱਕ ਵਾਰ ਦੁਕਾਨ ਤੇ ਆਓ। ਕੱਪੜਾ ਦੇਖੋ ਕਿਵੇਂ ਦਾ ਕੱਪੜਾ ਹੈ ਲੈ ਲੈਣਾ, ਜੇ ਨੀ ਪਸੰਦ ਆਂਦਾ ਤੁਸੀਂ ਰਹਿਣ ਦੇਣਾ। ਤੁਹਾਡੀ ਜੋ ਇੱਛਾ ਹੋਏਗੀ ਤੁਸੀਂ ਉਹ ਲੈਣਾ।
ਹਾਂਜੀ-ਹਾਂਜੀ, ਕੋਈ ਨੀ ਜੀ। ਹਾਂ ਆਵਾਂਗੇ ਜੀ ਅਸੀਂ ਜ਼ਰੂਰ, ਹੋਰ ਦੱਸੋ ਘਰ-ਬਾਰ ਠੀਕ ਏ ਸਾਰਾ ਕੁੱਛ।
ਹਾਂਜੀ, ਵਧੀਆ ਜੀ।
ਹੋਰ ਹਾਂਜੀ-ਹਾਂਜੀ, ਬੱਚੇ-ਬੁੱਚੇ ਠੀਕ ਨੇ ਤੁਹਾਡੇ।
ਹਾਂਜੀ, ਸਭ ਵਧੀਆ ਜੀ।
ਅੱਛਾ-ਅੱਛਾ, ਭਾਜੀ ਠੀਕ ਨੇ।
ਹਾਂ ਭਾਜੀ ਵਧੀਆ, ਬੱਚੇ ਵੀ ਵਧੀ। ਵਧੀਆ ਸੱਸ-ਸਹੂਰਾ ਵੀ ਵਧੀਆ, ਸਭ ਵਧੀਆ ਨੇ।
ਅੱਛਾ-ਅੱਛਾ, ਆਣਾ ਫਿਰ ਭਾਜੀ ਨੂੰ ਲੈ ਕੇ ਆਣਾ ਘਰ ਕਦੀ।
ਹਾਂ ਠੀਕ ਹੈ ਜੀ ਆਵਾਂਗੇ ਤੁਸੀਂ ਵੀ ਮੂਰ।
ਹਾਂਜੀ-ਹਾਂਜੀ ਕੋਈ ਨੀ ਜੀ, ਤੁਸੀਂ ਚਿੰਤਾ ਨਾ ਕਰੋ ਤੁਹਾਡੀ ਦੁਕਾਨ ਤੇ ਆਵਾਂਗੇ।
ਚਲੋ ਠੀਕ ਏ, ਸਤਿ ਸ਼੍ਰੀ ਅਕਾਲ ਜੀ, ਸਤਿ